ਹੈਲੋ, ਸਤਿ ਸ਼੍ਰੀ ਅਕਾਲ ਜੀ, ਸਭ ਵਧੀਆ ਹੋਰ ਤੁਸੀਂ ਸੁਣਾਓ?
ਹੋਰ ਕੀ ਕਰ ਰਹੇ ਸੀ?
ਬਸ ਕੁਛ ਨੀ ਹ ਬਸ ਮੈਨੂੰ ਇੱਕ ਦਮ, ਯਾਦ ਆਇ ਮੈਂ ਆਜ- ਕਲ ਅੰਬ ਦਾ ਸੀਜਨ ਚੱਲ ਰਿਹਾ ਨਾ ਤੇ ਮੈਂ ਨਾ ਅੰਬ ਦਾ ਅਚਾਰ ਡਾਲਣਾ ਮੈਂ ਕਿਹਾ ਐਤਕੀ ਵਾਰ-
ਅੰਮ ਦਾ ਹਾਂ ਅੰਮ ਦਾ ਅਚਾਰ ਪਾਉਣਾ ਵੇ ਤੁਸੀਂ।
ਹਾਂਜੀ ਤੇ ਮੈਂ ਕਿਹਾ ਚਲੋ ਉਹਦੀ ਰੈਸ- ਪੀ ਤੁਹਾਡੇ ਕੋਲ ਲੈ ਲਈਏ ਫੇਰ ਆਰਾਮ ਨਾਲ ਪਾ ਕੇ ਦੇਖਣੀ ਆ ਇੱਕ ਵਾਰੀ।
ਤੁਸੀਂ ਬੰਦਾ ਵੀ ਕਿਹੜਾ ਲੱਭਿਆ ਜਿਹਨੂੰ ਅ ਜਿੰਹੇ ਅੱਜ ਤੱਕ ਲਾਈਫ ਚ ਆਚਾਰ ਈ ਨੀ ਪਾਇਆ।
ਅੱਛਾ ਜੀ ਕੋਈ ਨੀ ਕੁਛ ਨਾ ਕੁਛ ਤੇ ਪਾਇਆ ਹੀ ਹੋਣਾ। ਥੋੜਾ ਬੋਤ।
ਕਿਉਂਕਿ ਮੈਂ ਆਪਣੀ ਮੰਮੀ ਨੂੰ ਜ਼ਰੂਰ ਦੇਖਿਆ ਵੇ ਅਚਾਰ ਪਾਉਂਦੇ ਹੋਏ।
ਹਾਂਜੀ- ਹਾਂਜੀ, ਹਾਂਜੀ।
ਮ ਮੇਰੀ ਮੰਮੀ ਕੀ ਕਰਦੇ ਸੀ ਜੈਵੇ ਨਾ ਅ ਅਚਾਰ ਪਹਿਲਾਂ ਅੰਬੀਆਂ ਲੈਣ ਲਿਆਂਦੀਆਂ ਪੈਲਾਂ ਦੁਕਾਨ ਤੋਂ ਬੜੀਆਂ ਸਾਰੀਆਂ
ਹਾਂਜੀ ਹਾਂਜੀ ਹਾਂਜੀ ਹਾਂਜੀ
ਜਿੰਨਾ ਜਿੰਨਾ ਉਹ ਜਿੰਨਾ ਅਚਾਰ ਪਾਣੈ ਉਹ ਸਾਰੀਆਂ ਅੰਬਿਆਂ ਲੈ ਆਂਦੀਆਂ। ਫਿਰ ਉਹਨੂੰ ਉਹਨੂੰ ਚੰਗੀ ਤਰ੍ਹਾਂ ਕੱਟ ਕੇ ਨਿੱਕੀਆਂ ਨਿੱਕੀਆਂ ਫਾੜੀਆਂ ਤਿਆਰ ਕਰ ਲੀਆਂ। ਫੇਰ ਸਾਰਾ ਪੈਲਾਂ ਉਹਨੂੰ ਚੰਗੀ ਤਰ੍ਹਾਂ ਧੋਇਆ ਪਾਣੀ ਵਿੱਚ ਸਾਫ਼ ਪਾਣੀ ਚ ਧੋਇਆ ਪੈਲਾਂ ਜ ਸਾਫ਼ ਪਾਣੀ ਚ ਧੋ ਲਿੱਤਾ ਉਹਦੀਆਂ ਗੁਟਲੀਆਂ ਨਿਕਾਲ ਲਈਆਂ
ਹਾਂਜੀ
ਨਾ ਫੇਰ ਉਹ ਗੁੱਟਲੀਆਂ ਵੀ ਵਿੱਚ ਆਂਦੀਆਂ ਨੇ ਮੂੰਹ ਦੇ ਜਦੋਂ ਅਚਾਰ ਖਾਂਨੇ ਆਂ।
ਹਾਂਜੀ
ਤੇ ਗੁੱਟਲੀਆਂ ਚੰਗੀ ਤਰ੍ਹਾਂ ਨਾ ਉਹਨੂੰ ਸਾਈਡ ਰੱਖਤਾ ਗੁੱਟਲੀਆਂ ਕੱਢ ਕੇ ਨਾ ਫੇਰ ਤੁਸੀਂ ਉਹਨੂੰ ਕੋਈ ਇੱਕ ਤਿੰਨ ਚਾਰ ਦਿਨ ਧੁੱਪ ਲਵਾਣੀ ਪਏ ਗੀ ਅਚਾਰ ਨੂੰ। ਜਿਹੜਾ ਅਚਾਰ ਤੁਸੀਂ ਪਾਣੈ ਕਿਉਂਕਿ ਜਦੋਂ ਧੁੱਪ ਹਾਂ ਤੇ ਧੋ ਕੇ ਧੋ ਕੇ ਹੇ ਹੇਕਦਮ ਗਿੱਲੇ ਤੇ ਅਚਾਰ ਬਣਾ ਨੀ ਸਕਦੇ ਹੈਨਾ ਉਹਨੂੰ ਚੰਗੀ ਤਰ੍ਹਾਂ ਪੈਲਾਂ ਉਹਨੂੰ ਧੋ ਕੇ ਉਹਨੂੰ ਸੁਕਾ ਲਿੱਤਾ। ਜਿੱਦਾਂ ਸੁਕਾ ਲਿਆ ਤੇ ਅੱਜ ਕੱਲ ਅਹ ਅਲੱਗ ਤਾਂ ਫਿਰ ਨਾ ਫੇਰ ਸਰ੍ਹੋਂ ਦੇ ਤੇਲ ਵਿੱਚ ਹਲਦੀ ਪਾਂਦੇ ਨੇ, ਹਲਦੀ ਪਾਤੀ ਕਲੋਂਜੀ ਪਾਤੀ ਕੋਈ ਜਵੈਨ ਵੀ ਪਾਂਦੇ ਨੇ ਜਿੰਨੇ ਵੀ ਮਸਾਲੇ ਤੁਸੀਂ ਪਾਣਾ ਚਾਂਦੇ ਹੋ ਅਚਾਰ ਵਿੱਚ
ਹਾਂਜੀ ਹਾਂਜੀ ਜੋ ਹਨੇ ਆਪਣੇ ਸੁਆਦ ਅਨੁਸਾਰ ਹਾਂਜੀ
ਜਿੰਨੇ ਵੀ ਮਸਾਲੇ ਤੁਹਾਨੂੰ ਚਾਹੀਦੇ ਨੇ ਉਹ ਸਭ ਐਡ ਕਰ ਲਿੱਤੇ
ਹਾਂਜੀ
ਤੇ ਤੁਹਾਨੂੰ ਅਚਾਰ ਪਾਣ ਵਾਸੇ ਕੋਈੱ ਵੱਡਾ ਭਾਂਡਾ ਚਾਹੀਦਾ ਹੋਏਗਾ ਇਹ ਨਹੀਂ ਕਿ ਨਿੱਕੇ ਜ ਭਾਂਡੇ 'ਚ ਤੁਹਾਡਾ ਅਚਾਰ ਤਿਆਰ ਹੋ ਜਾਏਗਾ।
ਹਾਂਜੀ
ਮੰਨ ਲੋ ਜਿੰਨੇ ਜਿੰਨੇ ਤੁਵਾਨੂੰ ਚਾਰ ਪਾਣੈ ਜਿੰਨਾ ਪਾਣੈ ਉਹਦੇ ਅਕੋਰਡਿੰਗ ਤੁਹਾਨੂੰ ਭਾਂਡਾ ਚਾਹੀਦੈ ਇੱਕ ਵੱਡਾ ਭਾਂਡਾ
ਹਾਂਜੀ ਹਾਂਜੀ
ਕੁਛ ਤੇ ਨਾ
ਹਾਂਜੀ ਉਹ ਜਿਹੜੇ ਅੱਜ ਕੱਲ੍ਹ ਢੱਕਣ ਲੱਗੇ ਵਾਲੇ ਆਂਦੇ ਨਾ
ਹਾਂ ਏਕ ਤੇ ਏਕ ਤੇ ਹੁੰਦੇ ਨੇ ਬਹੁਤ ਛੋਟੇ ਸਾਈਜ਼ ਦੇ ਇੱਕ ਹੁੰਦੇ ਨੇ ਇੱਕ ਦਮ ਵੱਡੇ ਸਾਨੂੰ ਜ਼ਿਆਦਾ ਚਾਰ ਪਾਣੈ ਤੇ ਫੇਰ ਉਹ ਵੱਡਾ ਭਾਂਡਾ ਚਾਹੀਦੈ ਮਰਤਬਾਨ ਚਾਹੀਦੈ।
ਹਾਂਜੀ
ਕਿਉਂਕਿ ਇਹ ਤਾਂ ਹੈ ਨੀ ਕਿ ਅਚਾਰ ਇੱਕ ਦਿਨ ਤੁਹਾਡਾ ਤਿਆਰ ਹੋ ਜਾਏਗਾ ਅਚਾਰ ਤਿਆਰ ਹੋਣ ਚ ਤੁਹਾਡੇ
ਹੈ ਕਿ ਸੀਜਨ ਵੀ ਹੈ ਨਾ ਆਮ ਦੇ ਆਮ ਦਾ ਤੇ ਮੈਂ ਕਿਹਾ ਚੱਲ
ਹਮ ਜੋ ਤੁਸੀਂ ਜੋ ਜੋ ਤੁਸੀਂ ਮਸਾਲਾ ਤਿਆਰ ਕੀਤੈ ਕਲੋਂਜੀ ਪਾ ਕੇ, ਯਾ ਕਾਲੀ ਮਿਰਚ ਪਾ ਕੇ, ਹਰੀ ਮਿਰਚ ਪਾ ਕੇ ਜਵੈਨ ਜੋ ਵੀ ਜੋ ਤੁਸੀਂ ਮਸਾਲੇ ਪਾਏ ਨੇ ਉਹਦੇ ਚ ਕਈ ਕੋਈ ਸੁੱਕਾ ਧਨੀਆ ਪਾਂਦੈ ਗਰਮ ਮਸਾਲਾ ਪਾਂਦੈ ਕੋਈ ਕਈ ਤਰ੍ਹਾਂ ਦੇ ਮਸਾਲੇ ਐਡ ਹੁੰਦੇ ਨੇ ਤੇ ਉਹ ਸਾਰਾ ਤੁਸੀਂ ਹਾਂ ਜਿੰਨਾ ਵੀ ਤੁਸੀਂ ਜੋ ਮ ਮਸਾਲਾ ਤਿਆਰ ਕੀਤਾ ਵੇ ਉਹ ਉਹ ਇਚ ਉਹ ਪੈਲਾਂ ਮਰਤਬਾਨ ਚ ਪਾ ਦੋ ਤੇ ਜਿੰਨੇ ਵੀ ਜਿੰਨੇ ਵੀ ਤੁਸੀਂ ਆਚਾਰ ਤਿਆਰ ਕੀਤਾ ਸੀ, ਸੁਕਾਇਆ ਸੀ, ਉਹ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਰਲਾ ਦੋ ਤਾਂ ਕਿ ਜੋ ਵੀ ਜਿੰਨਾ ਹੀ ਤਾਡਾ ਮਸਾਲਾ ਹੋਵੇ, ਉਹ ਚੰਗੀ ਤਰ੍ਹਾਂ ਮਿਕਸ ਹੋ ਜਾਏ ਕਿਤੇ ਐਹ ਨਾ ਹੋਏ ਕਿ, ਇੱਕ ਆਚਾਰ ਵਿੱਚ ਤੁਹਾਨੂੰ ਨਮਕ ਹੀ ਨੀ ਹੈ ਲੱਗ ਰਿਹਾ ਇੱਕ ਵਿੱਚ
ਹਾਂਜੀ- ਹਾਂਜੀ ਨਹੀ- ਨਹੀ ਉਹ ਕੁਆਂਟਿਟੀ ਦੇ ਹਿਸਾਬ ਨਾਲ ਤੁਹਾਨੂੰ ਰੱਖਣਾ ਪੈਣਾ
ਹਾਂ, ਜਦ ਤੱਕ ਚੰਗੀ ਤਰ੍ਹਾਂ ਮਿਕਸਚਰ ਨਾ ਹੋ ਜਏ, ਤਦ ਤੱਕ ਆਚਾਰ ਸਵਾਦ ਨਹੀਂ ਆਂਦਾ
ਹਾਂਜੀ
ਹਮ, ਤੇ ਕਈ ਕ ਕਈ ਤਾਂ ਲੋਕੀ ਨੂੰ ਮੰਨ ਲਓ, ਕਈ ਲੋਕੀ ਨਾ ਅੰਮ ਦਾ ਆਚਾਰ ਖਾਣਾ ਪਸੰਦ ਨਹੀਂ ਕਰਦੇ
ਹਮਮ
ਲੋਕੀ ਪਾਉਂਦੇ ਨੇ ਅਚਾਰ ਦੂਜਾ, ਜਿਵੇਂ ਗੋਭੀ ਦਾ ਅਚਾਰ, ਗਾਜਰ ਦਾ
ਕਟਹਲ ਦਾ ਅਚਾਰ ਇੰਨੇ ਤਰ੍ਹਾਂ ਦਾ ਅਚਾਰ ਪਾਂਦੇ ਨੇ, ਹਰੀ ਮਿਰਚ ਚਚਾ ਵੀ ਪਾ ਲੈਂਦੇ, ਨਿੰਬੂ ਵੀ ਪਾ ਲੈਂਦੇ ਨੇ
ਕਿਉਂਕਿ ਮੈਂ ਨਾ, ਦੱਸਾਂ ਮੈਂ ਅੱਜ ਤੱਕ ਮੈਂ ਹਰੀ ਮਿਰਚ ਨੀ ਖਾਈ, ਕਿਉਂਕਿ ਮੈਨੂੰ ਹਰੀ ਮਿਰਚ ਸਵਾਦ ਹੀ ਨੀ ਲੱਗਦੀ
ਅੱਛਾ ਤਾਂ ਅਸੀਂ ਫੀਕਾ ਖਾਨ, ਫੀਕਾ ਖਾਨਦੇ ਹੋ ਗਏ
ਸਬ ਸਬਜ਼ੀ ਵੈਸੇ ਤਾਂ, ਮੈਂ ਜਿਵੇਂ ਅਸੀਂ ਸਬਜ਼ੀ ਖਾਂਦੇ ਹਾਂ ਤੇ ਤਾਂ ਖਾਈ ਜਾਂਦੀਆਂ ਨੇ, ਲੇਕਿਨ ਕੋਈ ਕਹਿੰਗਾ ਨਾ ਅਲੱਗ ਤੇ ਐਹ ਲ ਮਿਰਚ ਲੈ ਲਓ ਤੇ ਨਾਲ ਖਾ ਲਓ ਮੈਂ ਨੀ ਖਾਂਦੀ
ਅੱਛਾ ਜੀ
ਕਿਉਂਕਿ ਮਿਰਚਾਂ ਇੰਨਾ ਲੱਗਦੀਆਂ
ਹਾਂ ਨੀ ਸਭ ਦਾ ਆਪਣਾ- ਆਪਣਾ ਅਲੱਗ- ਅਲੱਗ ਟੇਸਟ ਹੁੰਦਾ ਨਾ, ਕੋਈ ਕਿਕਨ ਜਾ ਚਾਰ ਪਾਂਦਾ ਏ, ਕੋਈ ਕਿਕਨ ਜਾ ਅਚਾਰ ਪਾਂਦਾ ਐ, ਸਭ ਦੇ ਹੱਥਾਂ ਦਾ ਨਾ ਕੀ ਅਲੱਗ -ਅਲੱਗ ਹੀ ਟੇਸਟ ਹੁੰਦਾ ਐ, ਚਾਹੇ ਮੈਂ ਬਣਾਵਾਂ ਮੇਰੀ ਮੰਮਾ ਬਣਾਉਣ, ਸਭ ਦੇ ਹੱਥ ਦਾ ਅਲੱਗ- ਅਲੱਗ ਹੀ
ਹਮ, ਲੇਕਿਨ ਜ਼ਿਆਦਾ ਅਚਾਰ ਦਾ ਮਜ਼ਾ ਆਂਦਾ ਗੋਭੀ ਦਾ ਗੋਭੀ ਦਾ ਅਚਾਰ ਪਾਏ ਗਾਜਰ ਦਾ ਪਿਆਰ ਪਿਆ ਹੋਏ
ਮੈਂ ਕਦੇ ਖਾਧਾ ਨੀ, ਤਾਡੇ ਕੋਲ ਰੈਸਪੀ ਲੈ ਕੇ ਬਣਾਵਾਂਗੀ
ਸੇਮ- ਸੇਮ ਚੀਜ਼ ਐ, ਜਿਵੇਂ ਮਸਾਲਾ ਤੁਸੀਂ ਘੋਲ ਕੇ, ਉਹਦੇ ਵਿੱਚ ਆਹ ਅੰਬੀਆਂ ਨਾਲ ਸੁੱਟ ਕੇ ਤੁਸੀਂ ਜੋ ਸਬਜ਼ੀਆਂ ਕੱਟ ਕੇ ਪਾ ਲਓ ਸਬਜ਼ੀਆਂ ਨੂੰ ਧੋ ਕੇ ਉਹਨਾ ਨੂੰ ਅਲੱਗ- ਅਲੱਗ ਸੁਕਾ ਲੋ ਫੇਰ ਵੈਸੇ ਹੀ, ਜੋ ਮਸਾਲੇ ਵਿੱਚ ਤੁਸੀਂ ਆਪਣੇ ਗੋਭੀ ਐਡ ਕਰ ਦੋ, ਐ ਗਾਜਰ ਐਡ ਕਰ ਦੋ, ਅਦਰਕ ਐਡ ਕਰ ਦੋ ਚੰਗੀ ਤਰ੍ਹਾਂ ਹਿਲਾ ਦਓ, ਧੁੱਪੇ ਰੱਖਦੋ ਸੇਮ ਪ੍ਰੋਸੈਸ, ਹੋਰ ਕੁਛ ਨੀ, ਲੰਬਾ ਚੌੜਾ ਨੀ ਹੈਗਾ ਕਿਉਂਕਿ ਮੈਂ ਵੇਖਿਆ ਬਹੁਤ ਬਾਰ ਏ ਬਨਦੇ ਹੋਏ। ਲੇਕਿਨ ਬਣਾਇਆ ਕਦੀ ਨੀ,
ਪੀ ਕੇ ਬਣਾਂਦੇ ਨੇ ਮਸਾਲਾ,
ਹਾਂ-ਹਾਂ-ਹਾਂ, ਹਰ-ਹਰ ਇੱਕ ਦਾ, ਹੂੰ। ਹਰ ਇੱਕ ਦਾ, ਅਲੱਗ ਤਰੀਕਾ ਬਣਾਨ ਦਾ,
ਹਾਂਜੀ,
ਹੂੰ, ਤੁਸੀਂ, ਤੁਸੀਂ ਕ ਕਦੀ ਮਨਪ ਤੁਸੀਂ ਵੀ ਦੇਖਿਆ ਹੋਣਾ ਕਿਤੇ ਨਾ ਕਿਤੇ ਬਣਦੇ ਹੋ ਆਚਾਰ ਨੂੰ, ਤੁਹਾਡੇ ਘਰ ਵੀ ਕਿਸੇ
ਹਾਂ, ਮੇਰੀ ਵੀ ਮੰਮਾ ਹੀ ਬਣਾ। ਤੇ ਹੁਣ ਬੇ ਸਹੁਰੇ ਘਰ, ਆਨੇ ਆ ਕਦੇ ਛੁੱਟੀਆਂ 'ਚ ਗਏ। ਤੇ ਮੰਮੀ ਦੇ ਕੋਲੋਂ ਲੈ ਆਂਦੇ ਆ। ਪਾ ਕਦੇ ਇਨਾ ਟਾਈਮ ਹੀ ਨਹੀਂ ਮਿਲਿਆ, ਹਾਂਜੀ। ਉਹੀ ਮੈਂ ਕਿਹਾ ਚਲੋ। ਤੁਸੀਂ ਅਲੱਗ ਹੀ, ਤੁਸੀਂ ਅਲੱਗ ਅ ਤਰੀਕੇ ਨਾਲ ਅਚਾਰ ਬਣਾਉਦੇ ਹੋ ਮ ਲੋਕ ਅਲੱਗ ਤਰੀਕੇ ਨਾਲ ਮਨਾਦੇ ਨੇ, ਤੇ ਮੈਂ ਕਈ ਵਾਰ ਉਹ ਪਤਾ ਕੀ ਕਰਦੇ ਨੇ, ਉਹ ਆਮੀ ਆਪਣਾ ਕਟਵਾ ਕੇ ਲਿਆਂਦੇ ਨੇ। ਠਾ ਰੇ ਨੇ ਤੇ ਔ ਕੀ ਕਰਦੇ ਨੇ ਅ ਕੀ ਸਾਰੇ ਮਸਾਲੇ ਚਿਕਨ ਹੋ ਗਏ, ਨਾ ਕਲੋਂਜੀ ਹੋ ਗਈ। ਸੌਂਫ ਹੋ ਗਈ ਸੌਂਫ ਹੋ ਗਈ, ਔਰ ਇੱਕ ਰਾਈ ਆਦੀ ਐ।
ਅੱਛਾ-ਅੱਛਾ,
ਅ ਸਫੇਦ-ਸਫੇਦ ਰਾਹੀਂ ਆਦੀ ਐ, ਔਰ ਨਾਲ ਲਏ ਆ। ਨਾ ਮੇਥੀ ਦਾਣਾ,
ਹਾਂ ਇਹ-ਇਹ ਚੀਜਾ ਮੈਂਟ ਨੀ ਕੀਤੀਆਂ।
ਇਹ ਸਭ ਨਾ ਪੁੰਨਕੇ ਕਰਦੇ ਨੇ ਹੁਣ ਪੁੰਨਕੇ ਉਹ ਮਿਕਸੀ ਚ ਪੀ ਕੇ ਨਾ, ਮਿਕਸੀ ਚ ਪੀ ਲੈਂਦੇ ਨੇ ਉਹ ਕੀ ਕਰਦੇ ਨੇ ਪਹਿਲਾਂ ਸਰਸੋਂ ਦਾ ਤੇਲ ਗਰਮ ਕਰਦੇ ਨੇ, ਮੈਂ ਹਾਂ ਨਈ ਉਹੀ ਮੈਂ ਕਿਹਾ ਮੈਂ ਕਿਹਾ ਹੋਰ ਤਰੀਕੇ ਨਾਲ ਤੇ ਮੈਂ ਖਾ ਲਿਆ।
ਤੇਲ ਤੇਲ ਤਾਂ ਤੇਲ ਤਾਂ ਤੁਹਾਨੂੰ ਗਰਮ ਕਰਨਾ ਈ ਪਏਗਾ, ਜੋੋਂ ਤੇਲ ਨੀ ਗਰਮ ਹੋਏਗਾ।
ਹਾਂ ਤੇਲ ਜਲਾਨਾ ਤੇਲ ਹਲਕਾ ਜਿਹਾ ਜਲਾ ਕੇ ਨਾ ਉਹਨੂੰ ਠੰਡਾ ਕਰਕੇ,
ਤਈਓ ਹੁੰਦਾ,
ਪਹਿਲਿਆ ਹਾਂ ਜਿਕਾਂ ਤੁਸੀਂ ਦੱਸਿਆ ਸੀ ਨਾ ਆਮੀਆਂ ਸੁਕਾ ਲੈਂਦੇ ਨੇ,
ਹਾਂ,
ਨਮਕ ਲਗਾ ਕੇ ਹਲਕੀ ਜਿਹੀ ਆਮੀਆਂ ਸੁਕਾ ਲੈਂਦੇ ਨੇ ਓਨਲੀ ਨਮਕ ਲਗਾਦੇ ਨੇ, ਹਨਾ ਨਮਕ ਲਗਾ ਕੇ, ਆਪਣਾ ਧੁੱਪੇ ਸੁਕਾ ਕੇ ਦੋ ਦਿਨ ਤੇ ਉਹਨੂੰ ਕੀ ਕਰਦਾ। ਕਦੇ ਨੇ ਆਰਾਮ ਨਾਲ ਇੱਕ, ਤੁਸੀਂ ਆਖਿਆ ਵੱਡਾ ਭਾਂਡਾ ਉਹ ਵੱਡਾ ਭਾਂਡਾ ਲੈ ਕੇ। ਤੇ ਉਹਦੇ ਚ ਕੀ ਕਰਦੇ ਨੇ ਪਹਿਲੇ ਅ ਪਹਿਲੇ ਅ ਤੇ ਪਹਿਲੇ ਤੇਲ ਆਮੀਆਂ ਪਾ ਕੇ, ਫਿਰ ਮਸਾਲਾ ਉੱਪਰੋਂ ਦੀ ਐਵੇਂ ਕਰਕੇ ਨਾ ਪੂਰਾ
ਹੂੰ,
ਤੇ ਉਹਦੇ ਚ ਤੇਲ ਪਾ ਛੱਡਦੇ ਨੇ,
ਉਹ ਕਹਿੰਦੇ ਨਾ ਨਿਯਮ ਹਕੀਮ ਖ਼ਤਰਾ ਐ ਜਾਨ
ਸਹੀ ਗੱਲ ਏ।
ਕਿਉਕਿ ਜਿਸ ਬੰਦੇ ਨੇ ਉਹ ਤੱਕ ਅਚਾਰ ਪਾਇਆ ਈ ਨੀ ਇਹਨਾ ਉਹਨੂੰ ਉਹਦਾ
ਮੈਂ ਵੀ ਪਤਾ ਮੈਂ ਵੀ ਨੀ ਪਾਇਆ ਮੈਂ ਵੀ ਕਦੇ ਨੀ ਪਾਇਆ ਦੀਦੀ
ਕਿਉਂਕਿ ਇਹ ਤਾਂ ਪਤਾ ਕਿ ਤੇਲ ਤੇਲ ਤੇਲ ਗਰਮ ਕਰਨਾ ਚਾਹੀਦਾ ਐ। ਤੇ ਮੈਂ ਕਲੂੰਜੀ ਮੈਂ ਮੈਂ ਮੇਥਰੇ ਕਹਿਣਾ ਭੁੱਲ ਗਈ ਸੀ। ਮੇਥਰੇ ਦਾਨਾ ਐਡ ਕਰਨਾ ਐ ਦੋ ਸੋਫ ਭੁੱਲ ਗਏ ਸੀ ਮੈਂ ਕਿਉਂਕਿ ਮੈਂ ਲਾਈਫ ਚ ਕਦੇ ਨੀ ਪਾਇਆ ਆਚਾਰ,
ਆਪਣੀ ਕੀ ਆਪਣੇ ਅਸੀ ਲੋਕ ਬਣਾਦੇ ਆ ਨਾ ਤੇ ਉਹਦਾ ਟੇਸਟ ਅਲਗ ਆਦਾ ਐ। ਦੂਜਿਆਂ ਕੋਲ ਨੌਲੇਜ ਲੈ ਕੇ ਉਹ ਬਣਾਣ ਦਾ ਟੇਸਟ ਬਹੁਤ ਫਰਕ ਆਦਾ ਐ ਕਿ ਸੋਚਦੇ ਕੁਛ ਅਲਗ ਟੇਸਟ ਮਿਲੇ
ਹਾਂਜੀ-ਹਾਂਜੀ।
ਟੇਸਟ ਦੇ ਹਿਸਾਬ ਨਾਲ ਵੀ ਥੋੜਾ ਫ਼ਰਕ ਹੋਈ ਜਾਦਾ ਐ ਤੇ ਇਸੇ ਕਰਕੇ ਤੇ ਥੋੜਾ ਕੀ ਮਨ 'ਚ ਆਇਆ ਕਿ ਚਲੋ ਤੁਹਾਡੇ ਕੋਲ ਥੋੜੀ ਰੈਸਪੀ ਮੇਲੇ ਈ ਜਾਏ ਆਚਾਰ ਦੀ ਤੇ ਥੋੜਾ ਫਰਾਈ ਕਰਾਂਗੀ।
ਪਤਾ ਸੀ ਜਿਹਨੂੰ ਮੈ ਪੁੱਛਣ ਲਗੀ ਉਹਨੇ ਕਰਦੀ ਆਚਾਰ ਪਾਇਆ ਈ ਨੀ।
ਨਈ-ਨਈ ਤਾਂ ਵੀ ਤੁਸੀ ਦਸਿਆ ਐ। ਆਪਾ ਤਾਂ ਮੈ ਟ੍ਰਾਈ, ਓਖਨ ਵੀ ਟ੍ਰਾਈ ਕਰਕੇ ਵੇ ਖਾ ਗੇ। ਖੜੇ-ਮਸਾਲੇ ਡਾਲ ਕੇ, ਕਈ-ਕਈ ਖੜੇ-ਮਸਾਲੇ ਡਾਲ ਕੇ ਵੀ ਬਣਾਂਦੇ ਨੇ।
ਹਾਂਜੀ-ਹਾਂਜੀ। ਕਿਉਂਕਿ ਸਾਡੇ ਘਾਰ 'ਚ ਨਾ ਕੋਈ ਆਚਾਰ ਖਾਂਦਾ ਈ ਨੀ ਆ। ਮੇਰਾ ਮਤਲਬ, ਪੇਰੈਂਟ ਘਾਰ ਵਿਚ ਸਭ ਖਾਂਦੇ ਨੇ।
ਮੇਰੇ ਬੇਟੇ ਨੂੰ ਬੜਾ ਪਸੰਦ ਏ। ਘਾਰ ਦਾ ਆਚਾਰ ਮੇਰੇ ਬੇਟੇ ਨੂੰ ਐਂਨਾ ਪ ਫਿਰ ਦੇ, ਮੈ ਕੇਆ ਤਾਈਂ ਕਰਕੇ, ਮੈ ਨਾ ਥੋੜ੍ਹਾ ਟ੍ਰਾਈ ਕਰਾ ਬਣਾਵਾ, ਇਸੇ ਕਰਕੇ ਮੈਂ ਕਿਹਾ ਚਲੋ ਦੀਦੀ ਕੋਲ਼ ਰੈਸਪੀ ਲਈਏ। ਥੋੜ੍ਹਾ ਉਹਨੂੰ ਟਰਾਈ ਕਰਾ ਅਲੱਗ ਤੋ।
ਚਲੋ, ਮੈਨੂੰ ਵੀ ਤੁਹਾਡੇ ਤੋ ਪਤਾ, ਤੁਹਾਡਾ ਤਾਂ ਪਤਾ ਲਗ ਗਿਆ ਵੀ। ਹੋਰ ਕਿਹੜੀਆਂ ਚੀਜ਼ਾਂ ਐਡ ਹੋ ਸਕਦੀਐ।
ਨਹੀ, ਉਹਦੇ 'ਚ ਮਰਚਾਂ ਵੀ ਪਾ ਸਕਨੇ। ਉਹਦੇ 'ਚ ਮਰਚਾਂ ਵੀ ਕੱਟ ਕੇ ਪਾ ਸਕਨੇ ਆ। ਆ
ਤੇ ਹਰੀਆਂ ਮਰਚਾਂ ਦਾ ਆਚਾਰ ਪਾਂਦੇ ਨੇ। ਤੇ ਕਈ ਇਹਦੇ 'ਚ ਸਿਰਫ਼ ਹਾਂ, ਕਈ ਸਿਰਫ਼ ਹਾਂ, ਹਾਂਜੀ-ਹਾਂਜੀ।
ਤਿੰਨ ਚੀਜ਼ ਜਰੂਰ ਇਕੱਠੀ ਪਾ ਕੇ ਆਪਣਾ, ਉਹ ਵਾਲਾ ਵੀ ਮੈਂ ਮੰ ਮੰਮੀ ਦੇ ਹਾਥ ਦਾ ਖਾਧਾ ਐ। ਬੜਾ ਸਵਾਦ ਲਗਦਾ।
ਕਈ ਤੇ ਬੜਾ ਖੱਟਾ, ਖੱਟਾ-ਮਿੱਠਾ ਆਚਾਰ ਪਾਂਦੇ ਨੇ, ਬੜਾ ਮਜ਼ਾ ਆਂਦਾ।
ਉਹੀ ਕਹਿੰਦੇ ਨਾ ਪੇਕੇ ਜਾ ਕੇ ਸੁੱਖ ਮਿਲਦਾ। ਐਹ ਸਭ ਚੀਜਾ ਦਾ।
ਸਾਨੂੰ ਤੇ ਬਈ ਆਲਸ ਆਂਦਾ। ਕੋਈ ਕਹਿੰਦਾ ਨਾ ਐਹ ਤੇ ਐਹ ਕੰਮ ਕਰਦੋ। ਅਹੀ ਕਹਾਂਗੇ ਅ ਜਿਹੜੇ ਜਿਹੜੇ ਕੰਮ ਕਰ ਰਹੇ ਆ, ਉਹ ਤੇ ਮੁੱਕਦੇ ਨੀ। ਹੋਰ ਕਿਹੜੇ ਕੰਮ ਸ਼ੁਰੂ ਕਰੀਏ ਅਸੀਂ।
ਬਿਲਕੁਲ ਸਹੀ ਬੋਲਿਆ ਤੁਸੀ। ਜਿਹੜੇ ਕੰਮ ਕਰਦੇ ਆ, ਉਹ ਤੇ ਸਹੀ ਵਿਚ ਮੁੱਕਦੇ ਨੀ ਤੇ ਫੇਰ ਇਕਦਮ ਤੇ ਥਕ ਉਹ ਹੁੰਦਾ ਕਿ ਯਾਰ ਆਲਸ ਆ ਜਾਂਦਾ ਰਹਿਣ ਦੋ। ਲੇਕਿਨ ਬੱਚੇ ਕਹਿੰਦੇ ਨੇ ਨਹੀ ਬਣਾ ਕੇ ਥੋੜਾ ਤੋਂ ਬਣਾਲੋੋ। ਮੈ ਕਿਹਾ ਚਲੋ
ਚਲੋ, ਤੁਹਾਡੇ ਨਾਲ ਗੱਲ ਕਰਕੇ ਬੜਾ ਅਛਾ ਲਗਿਆ।
ਤੁਹਾਡੇ ਨਾਲ ਵੀ ਗੱਲ ਕਰਕੇ ਬਹੁਤ ਅਛਾ ਲਗਿਆ। ਤੁਹਾਡੇ ਤੋ ਰੈਸਪੀ ਮਿਲੀ ਤੁਹਾਡੇ ਤੋ ਰੈਸਪੀ ਵੀ ਮਿਲੀ ਏ। ਔਰ ਦੇਖਾਗੀ ਟ੍ਰਾਈ ਕਰਾਂਗੀ। ਅ ਅਛੀ ਤਰੀਕੇ ਨਾਲ, ਹਾਂਜੀ। ਹੋਰ ਤੇ
ਫੇਰ ਹਾਂਜੀ।
ਹਾਂਜੀ।
ਓ-ਓਕੇ ਜੀ।
ਓਕੇ, ਬਾਏ ਜੀ‌।
ਬਾਏ ਜੀ।